ਅੱਗੋਂ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ?
ਵਧੀਆ-ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ?
ਜੀ ਬਹੁਤ ਵਧੀਆ, ਹੋਰ ਸੁਣਾਓ, ਕਿੱਦਾਂ ਚੱਲ ਰਹੀ ਹੈ ਲਾਈਫ ਤੁਹਾਡੀ?
ਵਧੀਆ-ਵਧੀਆ, ਤੁਸੀਂ ਦੱਸੋ?
ਕੀ ਬਹੁਤ ਵਧੀਆ, ਅੱਜ-ਕੱਲ੍ਹ ਬਸ ਤੁਹਾਨੂੰ ਪਤਾ ਹੀ ਹੈ। ਕੇ ਹੁਣ ਛੁੱਟੀਆਂ ਬੱਚਿਆਂ ਦੀ ਖਤਮ ਹੋ ਗਈਆਂ। ਸਕੂਲ ਸ਼ੁਰੂ ਹੋ ਗਏ ਆ, ਹੁਣ ਸਵੇਰੇ ਉੱਠਣ ਦੀ ਆਦਤ ਪਾਤੀ। ਫਿਰ ਆਉਂਦੇ ਹੋ ਗਈ ਹੈ ਸ਼ੁਰੂ।
ਬਿਲਕੁਲ- ਬਿਲਕੁਲ-ਬਿਲਕੁਲ। ਮੈਂ ਕਿਹਾ ਚਲੋ ਜਦੋਂ ਪੁੱਛਦੇ ਹਾਂ, ਅੱਜ-ਕੱਲ ਜਿਵੇਂ ਤੁਸੀਂ ਦੇਖਿਆ ਹੋਏਗਾ। ਮਤਲਬ ਇੱਕ ਰੋਟੀ ਕਿਨੀ ਮਤਲਬ ਅਹ ਉਹ ਹੈ ਜਿਹੜੀ ਆਦਤਾਂ ਸਾਨੂੰ ਕਹਾਣੀਆਂ ਚਾਹੀਦੀਆਂ, ਨੇ ਉਹ ਕਿਹੜੀ ਉਹ ਕਿਹੜੀ ਮਤਲਬ ਜਿਹੜੀ ਵਧੀਆ ਚੀਜ਼ਾਂ ਹੁੰਦੀਆਂ ਉਹ ਕਹਾਣੀ ਚਾਹੀਦੀ। ਪਤਾ ਲੱਗਦਾ ਉਹਤਾ ਪੀ ਸਾਡੀ ਯ ਜਿਵੇਂ ਸ ਜਲਦੀ ਉੱਠਣਾ ਕਿੰਨੀ ਅੱਛੀ ਆਦਤ। ਤੁਹਾਨੂੰ ਪਤਾ ਹੀ ਹੈ ਬੁ ਦੇਰ ਨਾਲ ਉੱਠਾਂਗੇ ਤੇ ਸਾਰਾ ਦਿਨ ਤੰਗ ਰੱਖ ਤੇ ਅਪਣਾ
ਚਿੜ-ਚਿੜਚਿੜੇ ਰਵਾਂਗੇ, ਤੇ ਸ ਉਨ ਉਹ ਕਹਿੰ ਕਹਿੰਦੇ ਆ ਕਿ ਨੀਂਦ ਵੀ ਨਾ ਜਿਹੜੀ ਹੈ, ਉਹ ਵੀ ਇਸ ਤਰ੍ਹਾਂ ਦੀ ਕਹਿੰਦੇ ਆ, ਡਿਸਟਰਬ ਕਰਦੀ ਹੈ ਆਪਾਂ ਨੂੰ। ਵੀ ਸਾਰਾ ਦਿਨ ਆਪਾਂ ਏਦਾਂ, ਅੱਧ-ਮਰੇ ਜਿਹੇ, ਸੋਏ ਰਹਿਨੇ ਆਂ। ਪਤਾ ਹੈ ਕਿ ਤੁਹਾਨੂੰ ਚ ਕੀ ਆਦਤ ਡਾਲਣੀ ਚਾਹੀਦੀ ਹੈ ਸਵੇਰੇ, ਸਵੇਰੇ ਉਠੋ ਚੰਗੀ ਆਦਤ ਹੈ ਆਪਣੇ ਲੀ ਜਲਦੀ ਉੱਠਣਾ ਹਰ ਰੋਜ਼ ਕਹਿੰਦੇ ਹੈ, ਸਮੇਂ ਸਿਰ ਆਪਾਂ ਨੂੰ ਉੱਠਣਾ ਹੈ ਸਮੇਂ ਸਿਰ ਸੋਣਾ। ਇਹ ਆਪਾ ਲਈ ਚੰਗੀਆਂ ਆਦਤਾਂ ਨੇ।
ਬਿਲਕੁਲ, ਬਿਲਕੁਲ ਠੀਕ ਠੀਕ ਆ, ਆਪਾਂ ਦੇਖੋ ਟਾਈਮ ਤਾਂ, ਦੇਖੋ ਟਾਈਮ ਆਪਾਂ ਮੈਨੇਜ ਕਿਵੇਂ ਟਾਈਮ ਟੇਬਲ ਬਣਾਉਂਦੇ ਹਾਂ। ਸਵੇਰੇ ਜਲਦੀ ਉੱਠਦੇ ਹਾਂ, ਤਾਂ ਤੁਸੀਂ ਵੇਖਿਆ ਹੋਏਗਾ ਕਿ ਆਪਾਂ ਸਵੇਰੇ ਜ਼ਿਆਦਾ ਤਰ ਜਲਦੀ ਉੱਠਦੇ ਹਾਂ ਤਾਂ ਸਾ ਸਾਡੇ ਕੰਮ ਵੀ ਕਿੰਨੀ ਜਲਦੀ-ਜਲਦੀ ਹੋ ਜਾਂਦੇ ਨੇ, ਉਹਦੇ ਨਾਲ, ਆਪ ਆਪਾਂ ਨੂੰ ਮਤਲਬ ਸਾਰੇ ਕੰਮ ਕਰਨ ਦਾ ਦੇਖੋ ਟਾਈਮ ਵੀ ਮਿਲ ਜਾਂਦਾ, ਇਕ ਆਪਾਂ, ਸਾਡਾ ਰੂਟੀਨ ਵੀ ਬਣਿਆ ਰਹਿੰਦਾ ਹੈ ਵਧੀਆ ਕਿ ਆਪਾਂ ਟਾਈਮ ਨਾਲ ਖਾਣਾ ਖਾਣਾ, ਟਾਈਮ ਨਾਲ ਸਵੇਰੇ ਉੱਠਣਾ, ਐਕਸਰਸਾਈਜ਼ ਕਰਨਾ, ਪਰਮਾਤਮਾ ਦਾ ਨਾਂ ਲੈਣਾ, ਸਭ ਕੁਛ ਹੀ ਦੇਖੋ ਸਭ ਕੁਛ ਹੀ ਹੁੰਦਾ ਹੈ, ਤੋ, ਮੈਨੂੰ ਤਾਂ ਲੱਗਦਾ ਹੈ ਕਿ ਆਪਾਂ ਅਗਰ ਟਾਈਮ ਨਾਲ ਸਾਰੇ ਕੰਮ ਪੂ ਪੂਰੇ ਕਰਦੇ ਹਾਂ ਆਪਣੇ ਤਾਂ ਸਾਨੂੰ ਉਹ ਜ਼ਿੰਦਗੀ ਵਿੱਚ ਤੁਹਾਨੂੰ ਪਤਾ ਹੀ ਹੈ, ਕਿ ਕਿੰਨੀ ਕਾਮਯਾਬੀਆਂ ਵੀ ਇਹ ਮਿਲਦੀਆਂ ਨੇ ਏਦੇ ਨਾਲ
ਜੀ, ਜੀ ਬਿਲਕੁਲ-ਬਿਲਕੁਲ ਸਹੀ ਗੱਲ ਹੈ, ਕਿਉਂਕਿ ਦੇਖੋ ਜੇ ਇਨਸਾਨ ਹੈ, ਉਹਦੇ ਚ ਚੰਗੀਆਂ ਆਦਤਾਂ ਵੀ ਹੁੰਦੀਆਂ ਨੇ ਤੇ ਮਾੜੀਆਂ ਵੀ ਹੁੰਦੀਆਂ ਨੇ ਹੁਣ ਉਹਨਾਂ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਉਹ ਕਿ ਚੰਗੀਆਂ ਆਦਤਾਂ ਨੂੰ ਅਪਣਾਵੇ ਕਿ ਮਾੜੀਆਂ ਨੂੰ ਦੇਖੋ ਚੰਗੀਆਂ ਆਦਤਾਂ ਅਪਣਾਉਣਗੇ ਅਪਣਾਏਗਾ, ਤੇ ਆਪਣੀ ਜ਼ਿੰਦਗੀ ਨੂੰ ਵਧੀਆ ਸੁਧਾਰ ਲੇ ਗਾ। ਜੇ ਬੁਰੀਆਂ ਆਦਤਾਂ ਨੂੰ ਆਪਣੇ ਨਾਲ ਲੈ ਕੇ ਚਲੇੇਗਾ ਤੇ ਸਾਰੀ ਜ਼ਿੰਦਗੀ, ਉਹਨੂੰ, ਮਤਲਬ ਕੋਸਦਾ ਹੀ ਰਹੇਗਾ ਆਪਣੇ ਆਪ ਨੂੰ ਕਹਿੰਦੇ ਲੋਕੀ ਆ ਲੋਕਾਂ ਦੇ ਵਿੱਚ ਝੂਠ ਬੋਲਣ ਦੀ, ਲੋਕਾਂ ਨਾਲ ਧੋਖਾ ਮਾੜੀ ਕਰਨ ਦੀ ਬਹੁਤ ਗੰਦੀ ਆਦਤ ਹੈ, ਤੇ ਜੇ ਆਪਾਂ ਕਿਸੇ ਦਾ ਚੰਗਾ ਕਰਦੇ ਹਾਂ ਤੇ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਅੰਦਰੋਂ
ਬਿਲਕੁਲ-ਬਿਲਕੁਲ ਇਹ ਤਾਂ ਸਹੀ ਗੱਲ ਹੈ ਤੁਹਾਡੀ, ਦੇਖੋ ਦੇਖ ਆਪਾਂ ਨੂੰ ਕੁਛ ਆਦਤਾਂ ਸਾਡੀਆਂ ਵਧੀਆ ਵੀ ਹੁੰਦੀਆਂ ਨੇ, ਕੁਛ ਦੇਖੋ ਹਰ ਇਨਸਾਨ ਵਿੱਚ ਕੁਛ ਨਾ ਕੁਛ ਕਮੀਆਂ ਤਾਂ ਹੁੰਦੀਆਂ ਨੇ, ਆਪਾਂ ਕੋਈ ਵੀ ਕਹੇ ਕਿ ਕੋਈ ਇਨਸਾਨ ਪਰ ਪੂਰਾ ਉਹ ਹੁੰਦਾ ਹੈ, ਸਹੀ ਉਹ ਤਾਂ ਕੋਈ ਵੀ ਨਹੀਂ ਹੁੰਦਾ, ਦੇਖੋ, ਉਹ ਤਾਂ ਸਾਡ ਉਸਨੂੰ ਆਪ ਨੂੰ ਵੀ ਪਤਾ ਹੁੰਦਾ ਕਿ ਸਾਡੇ ਅੰਦਰ ਕੀ ਆਦਤਾਂ, ਪਰ ਜਦੋਂ, ਕਈ ਵਾਰ ਹੁੰਦਾ ਇਨਸਾਨ ਨਾਲ ਗਲਤ ਗਲਤੀ ਹੋ ਜਾਂਦੀ ਹੈ, ਪਰ ਆਪਦੀ ਇਨਸਾਨ ਅਗਰ ਗਲਤੀ ਸੁਧਾਰ ਲੈਂਦਾਂ। ਤਾਂ ਉਸ ਤੋਂ ਵਧੀਆ ਤਾਂ ਕੋਈ ਗੱਲ ਹੀ ਨਹੀਂ ਹੈ।
ਸਹੀ ਗੱਲ ਹੈ, ਬਿਲਕੁਲ, ਹੁਣ ਦੇਖੋ ਕਹਿ ਲਓ ਕਿ ਸਮੇਂ ਸਮਯ ਦੀ ਜਿਹੜੀ ਕਦਰ ਕਰਦਾ ਹੈ, ਸਮਯ ਨੂੰ ਸਮਝ ਸਕਦਾ ਸਮਯ ਨੂੰ ਆਪਾਂ ਇਨ ਕਾਰ ਨੀ ਕਰਨਾ, ਸਮੇਂ ਸਿਰ ਜਿਹੜਾ ਕੰਮ ਕਰਨਾ ਆਪਾਂ ਸੋਚ ਲਿਆ। ਕਿ ਆਪਾਂ ਇਸ ਸਮਯ ਸਿਰ ਇਹ ਟਾਈਮ ਆਪਾਂ ਲੱਭ ਲਿਆ ਕਿ ਇਹ ਟਾਈਮ ਆਪਾਂ ਆਪਾਂ ਕਰਨਾ ਹੀ ਕਰਨਾ ਕੰਮ ਤੇ ਉਹ ਆਪਣੇ ਲਈ ਚੰਗੀ ਗੱਲ ਹੈ ਨਾ, ਤੇ ਜੇ ਆਪਾਂ ਸਮਯ ਦੀ ਕਹਿੰਦੇ ਸਮਯ ਦੀ ਬਰਬਾਦੀ ਕਰਦੇ ਹਾਂ, ਤਾਂ ਆਪਣੇ ਆਪ ਹਮੇਸ਼ਾ ਕੀ ਕਰਨੇ ਆਂ ਉਹ ਚੀਜ਼ ਤੋਂ ਪਿੱਛੇ ਹੋ ਜਾਂਣੀ ਆ ਉਹ ਚੀਜ਼ ਆਪਾਂ ਨੂੰ ਮਿਲਦੀ ਨਹੀਂ ਹੈ, ਜੋ ਚੀਜ਼ ਦੀ ਆਪਾਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇੰਨਾ 'ਚ ਇੰਨੇ ਨਾਲ ਚੰਗਾ ਤੇ ਸਮਯ ਦੀ ਬਰਬਾਦੀ ਨਾ ਕਰੋ, ਸਮਯ ਨੂੰ ਸਮਝੋ, ਉਹਦੀ ਕਦਰ ਕਰਨੀ ਸਿੱਖੋ।
ਉਹ ਤਾਂ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਅੱਜ ਕੱਲ੍ਹ ਦਾ ਟਾਈਮ ਵੀ ਇਵੇਂ ਦਾ ਹੈ, ਜਿਹੜਾ ਕੋਈ ਆਪਦੇ, ਜਦੋਂ ਆਪਾਂ ਕਿੱਥੇ ਜਾਣਾ ਹੁੰਦਾ ਹੈ, ਆਪਾਂ ਨੂੰ ਬੱਸ ਦਾ ਵੀ ਵੇਟ ਤੇ ਉਹਦਾ ਵੀ ਟਾਈਮ ਇੱਕ ਹੁੰਦਾ, ਜਾਂ ਆਪਾਂ ਟ੍ਰਰੇਨ ਵਿੱਚ ਜਾਂਦੇ ਹਾਂ ਉਹਦਾ ਵੀ ਇੱਕ ਟਾਈਮ ਹੁੰਦਾ ਕਿ ਏਨੇ ਵਜੇ ਟ੍ਰੇਨ, ਆ ਜਾਊਗੀ ਆਪਾਂ ਅਗਰ ਸਭ ਟਾਈਮ ਤੋਂ ਦੇਖੋ ਉੱਥੇ, ਆਪਾਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਨਹੀਂ ਜਾਂਦੇ ਤਾਂ ਸਾਡੀ ਬੱਸ ਵੀ ਤੁਹਾਨੂੰ ਪਤਾ ਹੈ, ਕਿ ਉਸ ਟਾਈਮ ਤੇ ਫਿਰ ਉਹ ਨਿਕਲ ਜਾਂਦੀ ਹੈ। ਤਾਂ ਇਸ ਕਰਕੇ ਤਾਂ ਆਪਾਂ ਨੂੰ ਲੱਗਦਾ ਕਿ ਮਤਲਬ ਕਿ ਜਿਹੜਾ ਟਾਈਮ ਹੁੰਦਾ ਹੈ, ਉਹ ਮਤਲਬ ਉਹਨੂੰ ਆਪਾਂ ਬੰਦ ਕੇ ਨਹੀ ਰੱਖ ਸਕਦੇ। ਸਾਨੂੰ ਅਪਨੀ ਆਦਤਾਂ ਨੂੰ ਉਹਦੇ ਅਕੋਰਡਿੰਗ ਸੰਭਾਲਣਾ ਪਏਗਾ।
ਬਿਲਕੁਲ ਸਹੀ ਗੱਲ ਕੀਤੀ ਤੁਸੀਂ, ਕਿਉਂਕਿ ਏ ਦੇਖੋ ਤੁਸੀਂ ਵੀ ਤੁਸੀਂ ਵੇਖ ਦੇ ਹੋ, ਕਿ ਅਪਣਾ ਜਿਹੜਾ ਆਲੇ-ਦੁਆਲੇ ਹੁੰਦਾ ਏ, ਕਿੰਨਾ ਗੰਦਾ ਹੁੰਦਾ ਹੈ। ਲੋਕੀ ਪਤਾ ਕੀ ਕਰਦੇ ਆ, ਲੋਕੀ ਘਰੋਂ ਬਾਹਰ ਨਿਕਲਦੇ ਆ, ਅਪਣਾ ਜੋ ਵੀ ਘਰ ਦਾ ਗੰਦ ਹੁੰਦਾ ਏ ਸਾਰਾ ਫੈਲਾ ਦਿੰਦੇ ਨੇ, ਜਿਹੜਾ ਅਪਣਾ ਨੂੰ ਕਰਦਾ ਨੁਕਸਾਨਦਾਇਕ। ਜਿਹੜੇ ਅਪਣੇ ਪੂਰੇ ਕਹਿ ਲਓ ਸਮਾਜ ਨੂੰ ਖਰਾਬ ਕਰਦਾ ਏ। ਬਮਾਰੀਆਂ ਫੈਲਾਂਦੀਆਂ ਮਲ ਉੱਥੇ ਮੱਖੀਆਂ, ਮੱਛਰ ਪੈਦਾ ਹੁੰਦੇ। ਠੀਕ ਐ, ਉਹੀ ਚੀਜ਼ ਜਦੋਂ ਆਪਾਂ ਸਾਫ਼-ਸਫਾਈ ਕਰਦੇ ਹਾਂ, ਉਂਹਦਾ ਧਿਆਨ ਰੱਖਦੇ ਹਾਂ ਤੇ ਕਿੰਨਾ ਆਪਾਂ ਨੂੰ, ਕਿੰਨਾ ਵਧੀਆ ਹੁੰਦਾ ਹੈ। ਆਪਣਾ ਸਰੀਰ ਵੀ ਸਿਹਤਮੰਦ ਰਹਿੰਦਾ, ਕੋਈ ਬਿਮਾਰੀ ਵੀ ਨਹੀਂ ਲੱਗਦੀ। ਆਪਾ ਹਰ ਚੀਜ਼ ਤੋਂ ਬੱਚਕੇ ਰਹਿੰਨੇ‌ ਆ। ਤੇ ਇਸ ਲਈ ਆਪਾਂ ਨੂੰ ਸਫ਼ਾਈ ਦਾ ਵੀ, ਪੂਰਾ ਧਿਆਨ ਰੱਖਣਾ ਜ਼ਰੂਰੀ ਹੈ।
ਨਹੀਂ ਐ ਦੇਖੋ, ਐ ਅੱਛੀ ਆਦਤਾਂ ਵਿੱਚ ਆਂਦੀਆ ਨਾ ਆਪਾ ਜਿਵੇਂ ਆਪਦੇ ਤੁਸੀਂ ਕਿਹਾ ਆਪਦੇ ਘਰ ਦੀ ਸਫ਼ਾਈ ਕਰਦੇ ਆਂ ਆਪਦੇ ਤਨ ਦੀ ਵੀ ਸਫ਼ਾਈ ਕਰਦੇ ਹਾਂ। ਸਵੇਰੇ ਨਹਾਂਦੇ ਆਂ ਉੱਠਦੇ ਆਂ, ਬ੍ਰੱਸ਼ ਕਰਦੇ ਆਂ, ਸਾਰਾ ਕੁਛ ਜਿਵੇਂ ਕਰਦੇ ਆਂ, ਤਾਂ ਐਵੇਂ ਹੀ ਆਪ ਆਪਾਂ ਨੂੰ ਆਪਦੇ ਆਸ-ਪਾਸ ਜਿੱਥੇ ਆਪਾਂ ਰਹਿੰਨੇ ਆਂ ਓ, ਓਥੋਂ ਦੀ ਵੀ ਸਫ਼ਾਈ ਰੱਖ ਰਖਾਂਗੇ ਤਾਂ ਦੇਖੋ, ਉਹ ਸਾਡੇ ਲਈ ਹੀ ਫਾਇਦਾ ਹੁੰਦਾ ਹੈ, ਓਨ ਸਬ
ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਸਹੀ ਗੱਲ ਕੀਤੀ। ਦੇਖੋ ਹੁਣ, ਇੱਕ ਗੱਲ ਹੋਰ ਵੱਡਿਆਂ ਦੀ ਗੱਲ ਮੰਨ ਆਪਾਂ ਜਿਹੜੇ, ਆਪਾਂ ਵੱਡੇ ਲੋਕ ਏ ਆਪਣੇ ਮਾਤਾ-ਪਿਤਾ ਨੇ ਅਪਣੇ ਉਹ ਬਜ਼ੁਰਗ ਨੇ, ਦਾਦਾ-ਦਾਦੀ ਨੇ, ਨਾਨਾ-ਨਾਨੀ ਨੇ ਉਹਨਾਂ ਨੂੰ, ਉਹਨਾਂ ਦਾ ਕਹਿੰਦੇ ਐ, ਉਹਨਾਂ ਦਾ ਜੇ ਆਪਾਂ ਕਹਿਣਾ ਨਹੀਂ ਮੰਨਦੇ, ਤਾਂ ਕਿੰਨੀ ਬੁਰੀ ਗੱਲ ਐ‌ ਦੇਖੋ ਉਹਨਾਂ ਦਾ ਹੁਣ, ਆਪਾਂ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਐ, ਉਹਨਾਂ ਦੀ ਉਮਰ ਇਹੋ ਦਿਹੀ ਹੈ। ਕਿਉਂਕਿ ਉਹਨਾਂ ਦੀ ਗੱਲ ਮੰਨਨੀ ਚਾਹੀਦੀ ਹੈ। ਉਹ ਕੀ ਕਹਿੰਦੇ ਏ, ਉਹ ਅਪਣੇ ਭਲੇ ਲਈ ਜੋ ਕਰਦੇ ਹੈ, ਜੋ ਵੀ ਕਰਦੇ ਆ ਅਪਣੇ ਭਲੇ ਲਈ ਕਰਦੇ ਏ, ਔਰ ਜਿਹ ਬੰਦਾ ਵੱਡਿਆਂ ਦੀ ਆਦਰ ਕਰਦੈ, ਤੇ ਛੋਟਿਆਂ ਨਾਲ ਪਿਆਰ ਕਰਦਾ, ਉਹ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਹੁੰਦਾ, ਉਂਹਦੇਂ ਲਈ ਹਰ ਰਾਹ ਖੁੱਲਦੇ, ਕਿਉਂਕਿ ਉਹਨਾਂ ਨੂੰ ਆਸ਼ੀਰਵਾਦ ਹੁੰਦਾ ਉਹਨਾਂ ਦਾ।
ਉਹ ਤਾਂ ਹੁੰਦਾ ਹੀ ਹੈ ਦੇਖੋ, ਆਪਾ ਦੇਖੋ, ਜਿਵੇਂ ਆਪਾਂ ਹੀ ਹਾਂ ਆਪ ਆਪਾਂ ਨੂੰ, ਆਪਾਂ ਕੋਈ ਕਹਿੰਦਾ ਕਿ, ਤੁਸੀਂ ਇਵੇਂ ਜਿਹਾ ਕੰਮ ਕਰੋ ਆਪਾਂ ਦੇਖੋ ਕਰਦੇ ਹਾਂ। ਦੇਖੋ, ਜੋ ਤੁਹਾਨੂੰ ਸਹੀ ਦੇਖੋ, ਕੁਛ ਹੁੰਦੀ ਏ ਚੀਜ਼ਾਂ ਆਪਾ, ਆਪਦੇ ਕੋਈ ਸਾਨੂੰ ਕੁਛ ਕਹਿੰਦਾ ਤਾਂ ਆਪਦਾ ਸਮਝਕੇ, ਆਪਦੇ ਭਲੇ ਲਈ ਕਹਿੰਦਾ, ਤਾਂ ਆਪ ਆਪਾਂ ਨੂੰ ਤਾ ਲੱਗਦਾ ਦੇਖ ਜ਼ਿੰਦਗੀ'ਚ ਜਿਹੜੀ ਅੱਛੀਆ ਆਦਤਾਂ ਹੁੰਦੀਆਂ ਨੇ, ਉਹ ਇਨਸਾਨ ਨੂੰ ਅ ਅਪਣਾਣੀਆ ਚਾਹੀਦੀਆਂ ਨੇ, ਔਰ ਜਿਹੜੀਆਂ ਨਹੀਂ ਹੈ, ਉਹ ਟਾਈਮ ਦੀ ਦੇਖੋ, ਫਿਰ ਆਪਾ ਟਾਈਮ ਵੀ ਉਹ ਨ੍ਹੰਗਾ ਲੈਂਦੇ ਨੇ। ਕਿਉਂਕੀ, ਆਜ ਤੁਸੀਂ ਵੇਖਿਆ ਹੋਇਗਾ ਜੇ ਕੋਈ ਬੰਦਾ ਟਾਈਮ ਦੀ ਕਦਰ ਨਹੀਂ ਕਰਦਾ, ਤਾਂ ਟਾਈਮ ਉਹਦੀ ਵੀ ਕਦਰ ਨਹੀਂ ਕਰਦਾ। ਕਿਉਂਕਿ ਆਪ ਆਪਾ ਜਿਵੇਂ ਸਕੂਲ ਜਾਂਨੇ ਆ, ਪੜ੍ਹਾਈ ਦਾ ਵੀ ਸਾਡਾ ਇੱਕ ਟਾਈਮ ਹੁੰਦਾ, ਕਿ ਇਸ ਟਾਈਮ'ਚ ਤੁਸੀ ਇੰਨੇ ਟਾਈਮ'ਚ ਉਸ ਤੇ ਬਾਦ ਆਪਾਂ ਸੋਚੀਏ, ਕਿ ਨਹੀ ਆਪਾਂ ਪੜ੍ਹਲਾਂਗੇ ਤਾ ਉਹ ਟਾਈਮ ਤਾਂ ਸਾਡੇ ਹੱਥੋਂ ਨਿਕਲ ਗਿਆ ਨਾ, ਫਿਰ ਉਦੋ ਉਹਨੂੰ ਆਪਾਂ ਯੂਜ ਨਹੀਂ ਕਰ ਸਕਦੇ, ਓਹਦਾ ਟਾਈਮ ਦਾ।
ਬਿਲਕੁਲ ਹੁਣ ਜਿਵੇਂ ਲੋ ਕਿ ਤੁਸੀਂ, ਹਾਂਜੀ-ਹਾਂਜੀ ਦੱਸੋ।
ਨਹੀਂ ਨਹੀਂ, ਦੱਸੋ ਤੁਸੀਂ ਕੋਈ ਗੱਲ ਨਹੀਂ।
ਹੁਣ ਜਿਵੇਂ ਕਹਿਲੋ ਕਿ, ਘਰੇ ਮਾਂ ਬਣਾਂਦੀ ਏ, ਜਿਹੜਾ ਖਾਣਾ ਹੁਨ, ਮਾਂ, ਕਿੰਨੇ ਸਾਫ਼-ਸੁਥਰੇ ਧੋਕੇ ਸਾਰੀ ਚੀਜ਼ਾਂ ਨੂੰ ਸਾਫ਼-ਸੁਥਰਾ ਖਾਣਾ ਵਧੀਆ ਮਸਾਲੇ ਪਾਕੇ ਵਧੀਆ ਖਾਣਾ ਬਣਾਕੇ ਦਿੰਦੀ ਹੈ ਆਪਾਂ ਨੂੰ, ਜਿਹੜਾ ਆਪਣੇ ਸਰੀਰ ਲਈ ਕੀ ਹੁੰਦਾ ਹੈ, ਲਾਭਦਾਇਕ। ਆਪਾਂ ਨੂੰ ਬਿਮਾਰੀਆਂ ਤੋਂ ਵੀ ਬਚਾਂਦਾ ਹੈ, ਹਰ ਚੀਜ਼ ਤੋਂ ਆਪਣੇ ਨਾਲ ਲਾਭਦਾਇਕ ਹੈ। ਇਹ ਕਹਿ ਲਓ ਸਰੀਰ ਵਾਸਤੇ ਪਰ, ਜਿਹੜਾ ਆਪਾਂ ਜੰਕ ਫੂਡ ਖਾਂਨੇ ਆਂ ਬਾਹਰ ਦਾ, ਬੁਰਾ ਸੇਵਨ ਕਰਦੇ ਹਾਂ, ਆਪਣੇ ਸਰੀਰ ਲਈ ਹਾਨੀਕਾਰਕ ਹੁੰਦਾ ਜਾ ਰਿਹਾ, ਬਿਮਾਰੀਆਂ ਫੈਲਾਈ ਜਾਂਦਾ, ਉਹਨ ਉਹਦੇ ਇੱਕ ਬਿਮਾਰੀ। ਲੱਗਦੀ ਹੈ ਨਾਲ ਦੋ ਬਿਮਾਰੀਆਂ ਤਿਆਰ ਰਹਿੰਦੀਆਂ ਨੇ ਹੋਰ। ਇਸ ਲਈ ਜੰਕ ਫੂਡ ਨੂੰ ਨਹੀਂ ਖਾਣਾ ਚਾਹੀਦਾ, ਆਪਣੇ ਘਰੇ ਬਣਿਆ ਹੋਇਆ ਵਧੀਆ ਭੋਜਨ ਖਾਓ, ਜਿਹੜੀਆਂ ਤੁਹਾਡੇ ਲਈ ਚੰਗੀਆਂ ਨੇ, ਮਾੜੀਆਂ ਚੀਜ਼ਾਂ ਨੂੰ ਨਾ ਅਪਣਾਓ, ਜੰਕ ਫੂੱਡ ਵਰਗੀਆਂ ਮਾੜੀਆਂ ਚੀਜ਼ਾਂ ਨੇ ਤੁਹਾਡੇ ਸਰੀਰ ਨੇ।
ਬਿਲਕੁਲ-ਬਿਲਕੁਲ, ਹੁਣ ਜਿਵੇਂ ਦੇਖੋ ਕਈ ਲੋਕੀ ਦੇਖੋ ਸਵੇਰੇ ਉੱਠ ਕੇ, ਸੈਰ ਵਗੈਰਾ। ਕਰਦੇ ਨੇ ਉਹ ਵੀ ਇੱਕ ਅੱਛੀ ਆਦਤ ਹੀ ਸਾਡੇ ਲਈ ਔਰ ਆਪਾਂ ਨੂੰ ਦੇਖੋ ਅਗਰ ਆਪਾਂ, ਸਵੇਰੇ ਉੱਠ ਕੇ ਸੈਰ ਕਰਦੇ ਜਾਂਦੇ ਹਾਂ, ਪਾਰਕ ਜਾ ਕੇ, ਜਾਂ ਕਿਥੇ ਵੀ ਆਪਦੇ ਘਰ ਵਿੱਚ, ਵੀ ਕਰ ਲੈਂਦੇ ਹਾਂ ਥੋੜ੍ਹੀ ਬਹੁਤ ਐਕਸਰਸਾਈਜ਼ ਵਗੈਰਾ ਕਰਦੇ ਹਾਂ। ਉਹ ਸਾਡੀ ਸਿਹਤ ਲਈ ਕਿੰਨੀ ਵਧੀਆ ਹੁੰਦੀ ਹੈ, ਜਿਸੇ ਤੁਸੀਂ ਕਿਹਾ ਕਿ ਫਾਸਟ ਫੂਡ ਨਹੀਂ ਖਾਣਾ ਚਾਹੀਦਾ, ਦੇਖੋ ਬੈਡ ਹੈਬਿਟ, ਹੈ ਇੱਕ ਤਰ੍ਹਾਂ ਦੀ, ਗ਼ਲਤ ਆਦਤ ਹੈ। ਤਾਂ ਇਹਦੇ ਵਰਗਾ ਆਪਾਂ ਅਗਰ ਅ ਅੱਛਾ ਹੈਲਦੀ ਖਾਣਾ ਖਾਂਦੇ ਹਾਂ ਆਪਾਂ ਜਿਵੇਂ ਫਰੂਟ। ਜ ਸੀਜ਼ਨੇਬਲ ਫਰੂਟਸ ਵਗੈਰਾ ਹੋ ਗਿਆ ਸਬਜ਼ੀਆਂ ਹੋ ਗਈਆਂ ਐਸਾ। ਲੈਂਦੇ ਹਾਂ, ਉਹ ਸਾਡੀ ਸਿਹਤ ਲਈ ਵੀ ਵਧੀਆ ਹੁੰਦੀਆਂ ਨੇ, ਤਾਂ ਇਹਦੇ ਵਿੱਚ ਸਾਨੂੰ ਫਾਇਦੇ ਵੀ ਹੁੰਦੇ ਨੇ ਅਗਰ ਆਪਾਂ ਅਛੇ ਆਦਤ ਅਪਣਾਉਂਦੇ ਨੇ ਆਪਾਂ। ਜ਼ਿੰਦਗੀ ਵਿੱਚ ਸਾਡੀ ਸਿਹਤ ਕਿੰਨੀ ਵਧੀਆ ਰਹਿੰਦੀ ਹੈ। ਉਹਦੇ ਨਾਲ,
ਸਹੀ ਗੱਲ ਤੇ ਜੀ, ਬਿਲਕੁਲ, ਕਿਤੇ ਹੁਣ ਅੱਜ- ਕੱਲ, ਅੱਜ- ਕੱਲ੍ਹ ਛੋਟੇ ਛੋਟੇ ਬੱਚਿਆਂ ਚ ਗੁੱਸਾ ਕਿੰਨਾ ਭਰਿਆ ਹੁੰਦਾ। ਚਿੜਚਿੜੇ ਕਿੰਨੇ ਰਹਿੰਦੇ ਨੇ, ਥੋੜ੍ਹੀ ਜਿਹੀ ਗੱਲ ਹੁੰਦੀ ਹੈ, ਲੜਾਈ ਝਗੜਾ ਕਰ ਲੈਂਦੇ ਨੇ ਇਹ ਕਿੱਡੀ ਮਾੜੀ ਆਦਤ ਹੈ, ਤੁਹਾਨੂੰ ਪਤਾ। ਦੇਖੋ ਨਿੱਕੀ- ਨਿੱਕੀ, ਪਹਿਲਾਂ ਦੇ ਲੋਕਾਂ ਚ ਸਹਿਣ ਸ਼ਕਤੀ ਹੁੰਦੀ ਸੀ। ਉਹ ਸਹਿ ਲੈਂਦੇ ਸੀ ਫਿਰ ਵੀ, ਪਰ ਅੱਜ ਦੇ, ਅੱਜ ਦੇ ਬੱਚਿਆਂ ਚ ਬਿਲਕੁਲ ਸਹਿਣ- ਸ਼ਕਤੀ ਨਹੀਂ ਹੈ। ਕਦੇ ਵੀ ਕਿਸੇ ਨਾਲ ਹੁਣ ਕਹਿੰਦੇ ਆ ਜੇ ਤੁਸੀਂ ਆਪਣੀ ਜ ਜੀਵਨ ਚ ਚੰਗੀ ਚੀਜ਼ ਕਰਨੀ ਹੈ। ਤਾਂ ਕਹਿੰਦੇ ਆ ਨਾ ਆਪਣੇ ਜੀਵਨ ਨੂੰ ਸਭ ਤੋਂ ਪਹਿਲਾਂ ਸੁਧਾਰੋ, ਹਮੇਸ਼ਾ ਦੂਜਿਆਂ ਦੀ ਮਦਦ ਕਰੋ ਇੱਕ, ਇਕ ਨੇਕ ਇਨਸਾਨ ਬਣੋ, ਉਹਦੇ ਦੇ ਗੁੱਸੇ ਦੀ ਬਜਾਏ, ਉਹਨੂੰ ਗਲੇ ਲਗਾਓ ਜੇ ਤੁਹਾਡੇ ਨਾਲ ਕੋਈ ਨਾਰਾਜ਼ਗੀ ਹੈ। ਆਪਾਂ ਗੁੱਸਾ ਹੋ ਗਿਆ, ਕੋਈ ਲੜਾਈ ਝਗੜਾ ਹੋ ਗਿਆ, ਕੁੱਛ ਵੀ ਹੋ ਗਿਆ‌। ਉਹਨੂੰ ਬਲਕਿ ਗਲੇ ਲਗਾ ਕੇ, ਇੱਕ ਸਭ ਤੋਂ ਵੱਡਾ ਨੇਕ ਕੰਮ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡੀ ਜ਼ਿੰਗੀ, ਦਾ ਤੇ ਹੋਰ ਅੱਗੋਂ ਵਧਣ ਦੀ ਕੋਸ਼ਿਸ਼ ਕਰੇਗਾ। ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਨਹੀਂ ਮੈਨੂੰ ਵੀ ਵਧੀਆ ਲੱਗਾ। ਵਧੀਆ ਲੱਗਿਆ ਤੁਹਾਡੇ ਨਾਲ ਕਰਕੇ, ਸਗੋਂ ਮੈਨੂੰ ਪਤਾ ਲੱਗਿਆ ਕਿਵੇਂ ਕਿਹੜੀ ਅੱਛੀ ਆਦਤਾਂ ਹੁੰਦੀਆਂ ਨੇ ਕਿਹੜੇ ਬੰਦੇ ਨੂੰ ਆਪਦੀ ਜ਼ਿੰਦਗੀ ਵਿੱਚ ਉਹਦੇ ਨਾਲ ਕਾਮਯਾਬੀਆਂ ਵੀ ਮਿਲਦੀਆਂ, ਚਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕਾਟੀਓ ਤੂੰ ਕਾਟੀਓ
ਮੈਮ ਕੱਟ ਹੀ ਨਹੀਂ ਰਹੀ, ਪਤਾ ਨੀ ਕਿਆ ਪ੍ਰੋਬਲਮ ਹੋ ਗਈ
ਇਹ ਵੀ ਨਹੀ ਕੱਟ ਰਹੀ
ਬੈਕ ਮਾਰਤੇ